ਹੈਲੋ-
ਹੈਲੋ-
ਹਾਂਜੀ ਸਤਿ ਸ੍ਰੀ ਅਕਾਲ ਜੀ-
ਹੋਰ ਠੀਕ ਠਾਕ ਹਾਂਜੀ ਹੋਰ ਜੀ ਸਭ ਠੀਕ ਹੈ। ਤੁਸੀਂ ਸੁਣਾਓ-
ਬਸ ਵਧੀਆ ਤੁਸੀਂ ਸੁਣਾਓ।
ਹਾਂਜੀ ਹੋਰ ਰੋਟੀ ਰੁਟੀ ਖਾਲੀ?
ਬਸ ਤਿਆਰੀ ਐ ਖਾਣ ਦੀ।
ਅੱਛ ਖਾਦੀ ਨੀ ਤੁਸੀਂ
ਨਈ-ਨਈ ਹਜੇ ਨੀ ਖਾਦੀ ਹਜੇ ਖਾਣੀ ਐ ਬੱਚੇ ਸਕੂਲ ਸਕੂਲ ਗਏ ਨਾ
ਅੱਛਾ ਖੁੱਲਗੇ ਖ ਸਕੂਲ?
ਨਈ ਸਕੂਲ ਨੀ ਖੁੱਲੇ ਓਨਾਂ ਦੇ ਅੱਜ ਨਾ ਓਨਾਂ ਦਾ ਹੋਲੀਡੇ ਵਰਕ ਨਾ ਤੇ ਓ ਕਰਵਾਇਆ ਸੀ।
ਅੱਜ ਜਮਾ ਕਰਾਣਾ ਓਨਾ ਅੱਛਾ ਜਾ ਸਕੂਲ ਜਮਾ ਕਰਾਣ ਜਾਨਾ ਅੱਜ।
ਤੇ ਓ ਫਿਰ ਉੱਥੇ ਬੱਚੇ ਸਕੂਲ ਗਏ ਸੀ ਹਜੇ ਤੱਕ ਆਏ ਨੀ ਸਕੂਲ ਚ ਰਸ਼ ਐ ਬੜਾ।
ਅੱਛਾ ਹਾਂ ਏ ਅੱਜ ਕੱਲ੍ਹ ਪੈਲਾਂ ਈ ਕਰ ਲੈਂਦੇ ਨਾ ਪੈਲਾਂ ਹੀ ਸ ਕਰਵਾ ਲੈਂਦੇ ਐ। ਛੁਟੀਆਂ ਦਾ ਕੰਮ ਨਾ ਪਹਿਲਾਂ ਹੀ ਜਮਾਂ ਕਰਵਾ ਲੈਂਦੇ ਸਕੂਲਾਂ ਵਿਚ ਫਿਰ ਮੈਡਮਾਂ 'ਚ- ਕਰ ਲੈਂਦੀਆਂ ਫਿਰ ਮੰਡੇ ਤੋਂ ਹੀ ਜਾਂਦੇ ਹੋਣੇ ਸੋਮਵਾਰ ਤੋ
ਹਾਂਜੀ ਮੰਡੇ ਤੋਂ ਹੀ ਜਾਣਗੇ ਬੱਚੇ ਕਹਿਦੇ ਤਾਂ ਪਏ ਮੰਮਾ ਗਰਮੀ ਬਹੁਤ ਘਰ ਬੱਚੇ ਕਹਿੰਦੇ ਕਹਿੰਦੇ ਮੰਮਾ ਸੋਮਵਾਰ ਤੋਂ ਜਾਵਾਂਗੇ
ਹਾਂ ਸੋਮਵਾਰ ਤੋਂ ਜਾਣਗੇ ਹੁਣ ਤਾਂ ਛੁਟੀਆਂ ਵੱਧ ਹਾਂ ਹੁਣ ਤਾਂ ਛੁੱਟੀਆਂ ਵੱਧਣਗਈਆਂ ਹੋ
ਤੇ ਹੁਣ ਤੁਹਾਨੂੰ ਦੱਸੋ ਬੱਚਿਆਂ ਹੀ ਛੁੱਟੀਆਂ ਕਿੱਦਾਂ ਦੀਆਂ ਰਹੀਆਂ ਹੁਣ
ਛੁੱਟੀਆਂ ਤਾਂ ਬੱਚਿਆਂ ਦੀ ਦੇਖੋ ਲੜਾਈਆਂ ਵੀ ਕੀਤੀਆਂ ਬੱਚੀਆਂ ਨੇ ਇਹ ਘੁੰਮੇ ਫਿਰੇ ਵੀ ਹੈ। ਬਹੁਤ ਇੰਜੋਏਮੈਂਟ ਹੋਹੁ-
ਗਏ ਸੀ ਘੁੰਮਣ ਬੱਚਿਆਂ ਨੂੰ ਲੈ ਕੇ ਤੁਸੀ
ਹਾਂਜੀ ਹਾਂਜੀ ਗਏ ਸੀ ਅਸੀ ਪੇਕੇ ਗਏ ਸੀ ਅਸੀ ਆਪਣੇ
ਅੱ
ਲਆ ਇਹ ਵੀਹ- ਪੱਚੀ ਦਿਨ।
ਠੀਕ- ਠੀਕ ਹੈ।
ਹਾਂ। ਫੇਰ ਬੱਚਿਆਂ ਦਾ ਵੀ ਉਧਰ ਬੜਾ ਮੰਨ ਲਗ ਗੇਸੀ ਅਸੀ ਆ- ਆ ਹੀ ਨੀ ਰਹੇ ਸੀ ਨੀ ਜਾਣਾ। ਹੁਣ ਇਨੀ ਜਾਣਾ ਰੁਕ ਜਾਓ। ਤੁਹਾਨੂੰ ਪਤਾ ਬੱਚਿਆਂ ਨੂੰ ਡਾਂ-ਡ ਡੂੰਡ ਨਾ ਪਏ। ਮੌਜਾਂ ਸੀ ਪੜਨ- ਪੁੜਨ ਵੀ ਕੋਈ ਨੀ ਕਹਿੰਦਾ ਸੀ ਇਹਨੂੰ।
ਹੂ- ਹੂ ਬੱਚੇ ਦੇ। ਹਾਂਜੀ। ਬੱਚੇ ਨਾਨਕੇ ਜਾ ਕੇ ਨਾ ਬਹੁਤ ਜ਼ਿਆਦਾ ਖੁਸ਼ ਹੁੰਦੇ ਆ।
ਹਾਂ। ਨਾਨਕੇ ਤਾਂ ਬੱਚਿਆਂ ਨੂੰ ਪਤਾ ਨੀ ਕੀਹੜਾ ਹੀਰਾ ਮਿਲ ਜਾਂਦਾ। ਕੁਦਰ 'ਚ- ਕਹਿਦੇ ਆਉਣ ਦਾ ਨਾਮ ਹੀ ਨਹੀ ਲੈਦੇ।
ਨਹੀ ਲੈਦੇ ਜੀ, ਨਹੀ ਲੈਂਦੇ। ਉਹਨਾਂ ਨੂੰ ਨਾ ਉਥੇ ਇੰਜੋਏ ਮਿਲ ਮਾਮੇ ਘੁਮਾਉਦੇ ਆ ਇਹਨਾਂ ਨੂੰ ਹਨਾ। ਤੇ ਉਥੇ ਬੱਚੇ ਹੁੰਦੇ ਆ ਉਹਨਾਂ ਨਾਲ ਖੇਡਦੇ ਹੈ। ਗੇਮਾਂ ਖੇਡਦੇ ਹੈ। ਉਥੇ ਰਲ- ਮਿਲ ਕੇ ਉਥੇ ਰਹਿੰਦੇ ਸਾਰੇ ਜਾਣੇ। ਤੇ ਇਸ ਕਰਕੇ ਬੱਚੇ ਨਾ ਆਉਣ ਦਾ ਦਿਲ ਨੀ ਕਰਦਾ।
ਹਾਂ। ਬੱਚੇ ਮੈ ਕਿਹਾ ਸੁਤੇ ਹੈ।
ਹਾਂਜੀ। ਨਾਨਕੇ ਤੇ ਮੈ ਕਿਹਾ, ਮੌਜਾਂ ਹੀ ਹੋਰ ਹੈ।
ਅਸੀ ਵੀ ਜਾਦੇ ਸੀ ਆਪਣੇ ਨਾਨਕੇ ਸਾਡਾ ਵੀ ਕਿਹੜਾ ਕਰਦਾ ਸੀ। ਉਹੀ ਹਾਲ ਇਹਨਾਂ ਦਾ।
ਹਾਂਜੀ- ਹਾਂਜੀ।
ਅਸੀਂ ਵੀ ਜਾਂਦੇ ਸੀ। ਪੂਰੀਆਂ ਛੁੱਟੀਆਂ ਬੀਤ ਜਾਂਦੇ ਸੀ। ਪੂਰੀਆਂ ਛੱਟੀਆਂ ਬਿਤਾ ਕੇ ਆਉਂਦੇ ਸੀ ਅਸੀਂ ਤਾਂ ਅਸੀਂ ਹੁ ਤਾਂ ਫਿਰ ਵੀ ਚਲੋ ਪੰਦਰਾਂ- ਵੀਹ ਦਿਨ ਲਉਦੇ ਆ। ਅਸੀਂ ਤਾਂ ਪੂਰੀ ਜਿਹੜੀ ਚਾਲੀ ਛੁੱਟੀਆਂ ਪਹਦੀ। ਚਾਲੀ ਦੀ ਛੁੱਟੀਆਂ ਉੱਥੇ ਕਰ ਬਿਤਾ ਕੇ ਆਉਂਦੇ ਸੀ। ਬਟ ਫਿਰ ਵੀ ਆਉਣ ਦਾ ਮਨ ਹੀ ਕਰਦਾ ਸੀ ਨਾਨੀ ਨੂੰ ਕਹਿੰਦੇ ਅਸੀਂ ਨਹੀਂ ਰੋਕ ਲਓ ਮੰਮੀ ਨੂੰ। ਹੁਣੇ ਨੀ ਜਾਣਾ ਦੋ ਦਿਨ ਬਾਅਦ ਜਾਵਾਂਗੇ।
ਪਤਾ ਕੀ ਗ ਉਹ ਟਾਈਮ ਹੋਰ ਸੀਗਾ। ਅੱਜ ਦੇ ਅੱਜ ਦੇ ਟਾਈਮ ਤੇ ਨਾਨਕੇ ਤਾਂ ਜਾਣਾ ਵੀ ਬੜਾ ਔਖਾ ਵਾ ਘਰ ਛੱਡ ਕੇ।
ਹਾਂ। ਇਹ ਹੈ ਹਾਂ ਇਹ ਤੇ ਹੈ। ਉਸ ਟਾਈਮ ਸਾਨੂੰ ਪਤਾ ਨੀ ਹੁੰਦਾ ਸੀ ਨਾ ਸਾਡੀ ਮਾਵਾਂ ਕਿਸ ਮਜਬੂਰੀ ਨੂੰ ਜਾ ਰਿਹਾ ਹੁਣ ਪਤਾ ਲੱਗਦਾ ਕਿ ਪਿੱਛੇ ਵੀ ਤਾਂ ਦੇਖਣਾ ਪੈਂਦਾ ਸੀ। ਤਾਂ ਹੀ ਉਹ ਕਹਿੰਦੇਆਂ ਸੀ। ਜਦੋਂ- ਸਾਨੂੰ ਇਹਨਾ ਪਤਾ ਨ ਸੀ ਨ ਬਾਰੇ ਕੁਛ।
ਸਾਨੂੰ ਦੇਖ ਲੋਓ। ਅਸੀ ਅਬਕੀ ਬਾਰ ਛੁੱਟੀਆਂ ਤੇ ਗਏ ਹੀ ਨੀ ਕਿਤੇ।
ਅਜੇ ਤੁਸੀ ਗਏ ਹੀ ਨਹੀ ਹੋ। ਕਿਂਉ
ਨਹੀ, ਅਸੀ ਗਏ ਹੀ ਨਹੀ। ਅਸੀ ਕਿਉ ਨੀ ਗਏ ਮੇਨਰੇ ਸਾਡੇ ਸੋਹਰਾ ਸਾਹਿਬ ਨੇ ਆਪਓਪਰੇਸ਼ਨ ਕਰਵਾਇਆ ਦਾ।
ਅਛਾ- ਅਛਾ। ਕਿਸ ਚੀਜ਼ ਦਾ ਓਪਛਸ਼ਨ ਕਰਾਇਆ।
ਬੁਡਿਆਂ ਦਾ ਗੋਡਿਆਂ, ਗੋਡਿਆਂ ਦਾ ਓਪਰੇਸ਼ਨ ਕਰਵਾਇਆ ਨਾ।
ਅਛਾ। ਗੋਡਿਆਂ ਦਾ ਓਪਰੇਸ਼ਨ ਕਰਵਾਨਾ ਕਰਵਾ ਲੇ ਨੇ।
ਇਸੇ ਕਰਕੇ ਅਸੀ ਗਏ ਹੀ ਨੀ ਕੀਤੇ ਬੱਚੇ ਐਕਤੀ ਬਹੁਤ ਤੜਪੇ ਹੈ ਜਾਣ ਨੂੰ ਮੰਮਾ ਚੱਲੋ ਨਾਨੀ ਮੈਂ ਚੱਲੋ, ਮੈਂ ਕਿਹਾ, ਨਹੀ ਬੇਟਾ ਸਾਡੀ ਪ੍ਰੋਬਲਮ ਹੈਗੀ। ਅਸੀ ਨਹੀ ਜਾ ਸਕਦੇ।
ਹਾਂ। ਇਹ ਤੇ ਹੈ। ਗੱਲ
ਮੇਰਾ ਦਿਲ ਤੇ ਬਹੁਤ ਕਰਦਾ। ਹੁਣ ਕੀ ਕਰੀਏ ਹੁਣ।
ਹਾਂ। ਚਲੋ, ਦਿਲ ਦਾ ਕਰਦਾ ਦੇਖੋ ਘਰ ਵੀ ਦੇਖਣਾ ਪੈਂਦਾ ਹਨਾ। ਕਿ ਪਿੱਛੇ ਫਿਰ ਅ ਤੁਸੀਂ ਆ ਹੋਰ ਕੌਣ ਦੇਖੀਏਗਾ ਕਿਦਾ ਕੋਈ ਦੂਜਾ ਦੇਖਣ ਵਾਲਾ ਹੋਏ। ਫਿਰ ਤਾਂ ਬੰਦਾ ਚਲਾ ਜੇੇ। ਕੋਈ ਦੇਖਣ ਵਾਲਾ ਨੀ ਫਿਰ ਕਿੱਥੇ ਜਾਏ।
ਹਾਂਜੀ- ਹਾਂਜੀ ਪਰ ਲੇਕਿਨ ਅਸੀਂ ਆਸ- ਪਾਸ ਕਿਤੇ ਆਲ- ਆਲੇ ਦੁਆਲੇ ਘੁੰਮਣ ਵਾਲੀਆਂ ਹੈਗੀਆਂ ਚੀਜ਼ਾਂ। ਅਸੀਂ ਉੱਥੇ ਲੈ ਗਏ ਸੀ ਬੱਚਿਆਂ ਨੂੰ। ਚਲੋ ਬੱਚਿਆਂ ਦਾ ਥੋੜਾ ਮਨ ਹੋਰ ਹੋ ਜਾਂਦਾ। ਬੱਚਿਆਂ ਨੂੰ ਹੀ ਅਪੀਲ ਕਰਦਾ ਪ ਸਾਨੂੰ ਮੰਮੀ -ਪਾਪਾ ਕਿਤੇ ਘੁੰਮਾ ਲੈ ਕੇ ਗਏ।
ਹਾਂ- ਹਾਂ ਚਲੋ ਠੀਕ ਹੈ ਬੱਚਾ। ਕਿਸ ਨਨਦ ਵੀ ਨੀ ਕਿਹਾ ਚਲੋ ਆਪਣੇ ਕੋਲ ਦੀਆਂ ਚੀਜ਼ਾਂ ਜਗ੍ਹਾ ਘੁੰਮਾਇਆ।
ਪਰ ਸੋਚਣ ਵਾਲੀ ਇਹ ਗੱਲ ਨਾ ਦੇਖੋ, ਪਤਾ ਨੀ ਲੱਗਾ ਮਹੀਨਾ ਗਿਆ ਕਿੱਥੇ ਹੈ। ਕਿੰਨੀਆਂ ਛੁੱਟੀਆਂ ਤਰ ਬੀਤ ਗਈ ਪਤਾ ਹੀ ਨਹੀਂ ਲੱਗਿਆ।
ਹੁਣ ਸਕੂਲ ਜਾਵਾਂਗੇ ਫੇਿਰ ਤਾਂ ਇੱਕ ਇੱਕ ਦਿਨ ਦਾ ਪਤਾ ਲੱਗਦਾ ਬੱਚਿਆਂ ਨੂੰ ਭੇਜਣਾ ਤਿਆਰ ਕਰਕੇ ਲਿਆਣਾ। ਕੰਮ ਕਰਾਣਾ ਫ਼ਿਰ ਪਤਾ ਲੱਗਦਾ ਸਹੀ ਗਲ ਆ ਛੁੱਟੀਆਂ ਦਾ ਤਾਂ ਪਤਾ ਹੀ ਨੀ ਲੱਗਿਆ।
ਪਤਾ ਹੀ ਨੀ ਲੱਗਾ ਤੇ ਫਿਰ ਵੀ ਦੇਖੋ ਤੁਹਾਡੇ ਬੱਚਿਆਂ ਨੇ ਸਕੂਲ ਦਾ ਕੰਮ ਕਰ ਲਿਆ ਹੋਲੀਡੇ ਹੋਮਵਰਕ ਕਰ ਲਿਆ।
ਹਾਂਜੀ ਹਾਂਜੀ ਇਹਨਾਂ ਨੇ ਕਰ ਲਿਆ ਇਹਨਾਂ ਦਾ ਕੋਈ ਆਇਆ ਨਹੀਂ ਸੀਗਾ। ਸਕੂਲੋਂ ਸੰਦੇਸ਼ਾਂ ਕੀ ਭੇਜਣਾ ਇਹ ਤਾਂ। ਸੋਮਵਾਰ ਨੂੰ ਹੀ ਜਾਣਗੇ ਤਾਂ ਨਾਲੋਂ ਨਾਲ ਹੀ ਲੈ ਕੇ ਜਾਣਗੇ ਉਹ ਮਤਲਬ ਮੈਸੇਜ ਕਰਦੇ ਨੇ। ਕਿਸ ਬਾਰੇ ਮੋਡਲ ਵਗੈਰਾ ਜਮ੍ਹਾਂ ਕਰਾ ਦੋ। ਜਦ ਮੈਸੀ ਜਾਏਗਾ ਤਾਂ ਹੀ ਹਾਂਜੀ ਹਾਂਜੀ।
ਠੀਕ ਹੈ ਠੀਕ ਹੈ ਸਕੂਲ ਚ ਟੀਚਰ ਨੇ ਮੇ ਸਾਡੇੇ ਬਚ ਤੈਨੂੰ ਵੀ ਇੰਨੇ ਮੋਡਲ ਤੇ ਇੰਨੇ ਪ੍ਰੋਜੈਕਟ ਦਿੱਤੇ ਨਾ ਬਨਾਣ ਵਾਸਤੇ ਭੈਨ ਜੀ ਪੁੱਛੋ ਨਾ। ਭੈਨ ਜੀ ਪੁੱਛੋ ਹੀ ਨਾ ਦੁੱਧ ਹਜ਼ਾਰ ਰੁਪਇਆ ਸਾਡਾ ਮਤਲਬ ਪੈਂਡਿੰਗ ਮਤਲਬ ਚਾਰਜਿੰਗ ਤੇ ਲੱਗ ਗਿਆ ਵਾ ਸਮਾਨ ਤੇ ਮੈਟੀਰੀਅਲ ਤੇ।
ਹਾਂਜੀ ਸਾਡੇ ਵੀ ਬੱਚਿਆਂ ਨੂੰ ਦਿੱਤੇ ਆ ਵਾਟਰਸਾਈਕਲ ਦਾ ਹੋ ਗਿਆ ਨਾ। ਕਿੰਨੇ ਕਿੰਨੇ ਚਾਟ ਦਿੱਤੇ ਹੋਏ ਆ ਬੱਚਿਆਂ ਨੂੰ ਚਾਟ ਮ ਬੱਚੇ ਕਿਹੜੇ ਬਣਾਦੇ ਆ ਦਸ। ਸਾਡੇ ਵਰਗੇ ਹੀ ਬੈਠ ਕੇ ਬਣਾਦੇ ਆ ਬੱਚਿਆਂ ਨੇ ਕਿਹੜਾ ਬਣਾਦੇ ਹੁ ਛੋਟੇ ਛੋਟੇ ਜਹੇ ਬੱਚੇ ਹੋਣ। ਤੀਜੀ ਚੌਥੀ ਦੇ ਬੱਚੇ ਹੋਣ ਉਹ ਕਿੜੇ ਬਣਾਦੇ ਹੈ ਇਹ ਤੇ ਮਾਵਾਂ ਨੂੰ ਵੀ ਜੇ ਹੁੰਦੀਆਂ ਉਹ ਹੀ ਬਣਾਦੀਆਂ ਬਹਿ ਕੇ।
ਗੱਲ ਤੁਹਾਡੀ ਬਹੁਤ ਵਧੀਆ ਲੱਗੀ ਮੈਨੂੰ। ਇਹ ਏਦੇ ਜਿਹੜੇ ਪ੍ਰੋਜੈਕਟ ਆ ਇਹ ਜਿਹੜੇ ਚਾਰਟ ਵਗੈਰਾ ਨਾ ਇਹ ਮਾਵਾਂ ਹੀ ਬਣਾਦੀਆਂ ਵਾ। ਬੱਚਿਆਂ ਦੇ ਬੱਚਿਆਂ ਦੀ ਮਾਵਾਂ ਹੀ ਬਣਾਦੀਆਂ ਵਾ। ਦੇਖੋ ਹੁਨ ਕਿੰਨਾ ਔਖਾ ਲੱਗਦਾ ਨਾ ਜੇ ਬੱਚ ਤੇ ਨਾ ਬਨਾਣ ਤੇ ਅਗਰ ਪੇਰੈਂਟਸ ਨੂੰ ਬਨਾਣੇ ਪੈ ਜਾਣ।
ਔਖਾ ਵੀ ਲੱਗਦਾ ਅੱਛਾ ਫ। ਜਿਸ ਤਰ੍ਹਾਂ ਸਕੂਲ ਵੀ ਜੇ ਜਬ ਇਹ ਲੈਂਦੇ ਆ ਵਾਪਸ ਵੀ ਤਾਂ ਭੇਜ ਭੇਜ ਹੀ ਦਿੰਦੇ ਆ ਸਾਰੇ ਪੈਸੇ ਲਾ ਕੇ ਫੇਰ ਥੋੜੇ ਵਾਰ ਰੱਖ ਕੇ ਵਾਪਸ ਚੈੱਕ ਕਰਕੇ ਵਾਪਸ।
ਨਹੀਂ ਸਾਡੇ ਤੇ ਨੀ ਚੈੱਕ ਕਰਕੇ ਵਾਪਸ ਸਾਡੇ ਤੇ ਆਪਣੇ ਕੋਲ ਰੱਖ ਲੈਂਦੇ ਇਹਨਾਂ ਦੀ ਅਸੈਸਮੈਂਟ ਲੱਗਦੀ ਏ ਸਕੂਲ ਚ।
ਨਹੀਂ ਨਹੀਂ ਸਾਡੇ ਤਾਂ ਅਸੈਸਮੈਂਟ ਲਗਾ ਕੇ ਨਾ ਫੇਿਰ ਇਹਨਾਂ ਦਾ ਮਤਲਬ ਕਿ ਇੱਕ ਦਿਨ ਹੋਂਦਾ ਐਕਜੀਬਿਸ਼ਨ ਲਾ ਦਿੰਦੇ ਆ।
ਹਾਂਜੀ।
ਫਿਰ ਸਾਰੇ ਉਹ ਸਭ ਬੱਚਿਆਂ ਨੂੰ ਜਿਹੜੇ ਮੋਡਲ ਵਗੈਰਾ ਬਣਾਏ ਹੁੰਦੇ ਚਾਰਟ ਵਗੈਰਾ। ਇੱਕ ਕਮਰੇ ਵਿੱਚ ਹੀ ਲਾ ਦਿੰਦੇ ਆ, ਆਪਣੇ ਜਿਸ ਤਰ੍ਹਾਂ ਆਪਣੇ-ਆਪਣੀ ਕਲਾਸ ਦਾ ਹੀ ਲਾਂਦੇ ਏ। ਫਿਰ ਪੇਰੈਂਟਸ ਬੁਲਾਕੇ ਨਾ ਅਹ, ਸਾਰੇ ਮਾਤਾ ਪਿਤਾ। ਜਾਂਦੇ ਆ ਫਿਰ ਦੇਖਦੇ ਆ, ਫਿਰ ਨਾਲੋਂ ਨਾਲ ਵਾਪਿਸ ਦੇ ਦਿੰਦੇ ਆ।
ਨਹੀਂ ਸਾਡੇ ਇੱਥੇ, ਕੋਈ ਐਸੇ। ਸਾਡੇ ਇੱਥੇ ਕੋਈ ਐਸਾ ਰੂਲਸ ਨਹੀਂ ਹੈ। ਉਹ ਅਪਣੇ ਕੋਲ ਹੀ ਰੱਖਦੇ ਆ। ਦੇਖੋ ਹੁਣ ਏ ਵੀ ਹੁਣ ਦੇਖੋ ਇਹ ਵੀ ਅਪਨੀ-ਅਪਨੀ ਸਟੇਟ ਦਾ ਹਿਸਾਬ ਹੋ ਜਾਂਦਾ ਨਾ।
ਹਾਂ ਇਹ ਵੀ ਆ, ਮਿੱਸ ਸਟੇਟਸ। ਹਾ ਹੁੰਨ ਤਾਂ ਸਕੂਲਾਂ ਵਿੱਚ ਸਾਰੇ ਸਕੂਲਾਂ ਦੇ ਅਲੱਗ-ਅਲੱਗ ਨਿਯਮ ਏ।
ਹਾਂਜੀ ਏ ਤੇ ਹੈ ਹੀ ਹੁਨ ਬਸ ਹੁਨ। ਛੁੱਟੀਆਂ ਖਤਮ ਹੋ ਗਈਆਂ ਹੁਣ ਬੱਚਿਆਂ ਨੇ ਸਕੂਲ ਜਾਣ ਦੀ ਤਿਆਰੀ ਕਰਨੀ ਨਾਲੇ ਬੈਗ ਓਪਨ ਕਰਨੇ ਆ। ਅਪਣੇ ਹੁਣ ਬੈਗ ਅਪਨੀਆਂ ਕੋਪੀਆਂ ਕਿਤਾਬਾਂ ਇਕੱਠੀਆਂ ਕਰਨਗੇ। ਹੁਣ ਬੱਚੇ ਥੋੜ੍ਹਾ ਜਿਹਾ ਗੇਮਾਂ ਤੋਂ ਵੀ ਪਿੱਛੇ ਰਹਿਣਗੇ।
ਹਾਂ ਗੇਮਾਂ ਤੋਂ ਫੋਨਾਂ ਤੋਂ ਟੀ ਵੀ ਤੋਂ ਜਿਹੜੇ ਆ ਹੁਨ। ਸਵੇਰੇ ਜਾਣਗੇ, ਦੁਪਹਿਰੀ ਆਣਗੇ ਫਿਰ ਥੋੜਾ ਅਰਾਮ ਕਰਨਗੇ ਫੇਰ ਟਿਊਸ਼ਨ ਜਾਣਾ ਹੋਏਗਾ। ਹੋਣ ਇਹਨਾਂ ਨੂੰ ਜ਼ਿਆਦਾ ਹੋਏਗਾ।
ਹਾਂਜੀ ਪਰ ਲੇਕਿਨ ਇਹ ਵੀ ਦੇਖੋ ਨਾ ਬੱਚੇ ਅੱਜ ਕੱਲ੍ਹ ਟੀ ਵੀ ਬਹੁਤ ਘੱਟ ਦੇਖਦੇ ਆ, ਮੋਬਾਇਲ ਜਿਆਦਾ ਦੇਖਦੇ ਆ।
ਹਾਂ ਟੀ ਵੀ ਹਾਂ, ਇਹ ਤਾਂ ਗੱਲ ਹੈ ਅ ਕਿ ਬੱਚੇ। ਜੇ ਹੁਣ ਟੀ ਵੀ ਘੱਟ ਹੋ ਗਏ ਫੋਨਾ ਚ ਜ਼ਿਆਦਾ ਹੋ ਗਏ ਆ।
ਫੋਨਾਂ ਚ ਜ਼ਿਆਦਾ ਹੋ ਗਿਆ ਪਰ ਲੇਕਿਨ ਗ਼ਲਤ ਆ ਨਾ।
ਹਾਂ ਹੈ ਤਾਂ ਦੇਖੋ ਗ਼ਲਤ ਹੀ ਹੈ ਟੀ ਵੀ ਦੇਖਦੇ ਦੇਖੋ ਟੀ ਵੀ। ਦੇਖੋ ਜੋ ਬੱਚਾ ਦੇਖ ਰਿਹਾ ਸਭ ਨੂੰ ਦਿਸ ਰਿਹਾ ਫੋਨਾਂ ਵਿੱਚ ਬੱਚਾ। ਕਿ ਦੇ ਕੋਨੇ ਚ ਬੈਠ ਰਿਹਾ ਕੀ ਦੇਖ ਰਿਹਾ ਤਾਂ ਦੇਖੋ ਸਾਨੂੰ ਪਤਾ ਨੀ ਕੀ ਦੇਖ ਰਿਹਾ ਬੱਚਾ।
ਹੈ ਲੋ। ਇਸ ਬਾਰੇ ਧਿਆਨ ਤੇ ਦੇਣਾ ਸਾਡਾ ਫਰਜ਼ ਹੈ ਨਾ ਬੱਚਿਆਂ ਦਾ।
ਹਾਂਜੀ ਹਾਂਜੀ ਉਹ ਤਾ ਸਾਡਾ ਹੀ ਫਰਜ਼ ਹੈ ਅਸੀਂ ਨਹੀਂ ਅਸੀਂ ਨਹੀਂ ਦੇਣਾ ਹੋਰ। ਕੌਣ ਜਏਗਾ।
ਹਾਂਜੀ ਪਰ ਅਸੀਂ ਏਦਾਂ ਕਰਦੇ ਹਾਂ ਨਾ ਅਸੀਂ ਦੋਨੋਂ ਰਲ ਕੇ ਬੱਚਿਆਂ ਦੇ ਸਕੂਲ ਚ ਜਾਂਦੇ ਹਾਂ। ਇਹਨਾਂ ਟੀਚਰ ਦੇ ਨਾਲ ਗੱਲ ਕਰਦੇ ਆ ਕਿ ਬੱਚੇ ਅੱਜ ਕੱਲ੍ਹ ਮੋਬਾਇਲ ਬਹੁਤ ਜ਼ਿਆਦਾ ਦੇਖ। ਦੇਖਣ ਲੱਗ ਗਏ ਇਹਨਾਂ ਨੂੰ ਆਪਣੇ ਨਾ ਪੜ੍ਹਾਈ ਦੇ ਵਿੱਚ ਨਾ ਧਿਆਨ ਦੇਣ ਇਹਨਾਂ ਨੂੰ ਸਮਝਾਓ।
ਹਾਂ ਹਾਂ ਹਾਂ ਕੀ ਮਰਗੀ। ਇਹਨਾਂ ਨੂੰ ਸਮਝਾਓ ਕਿ ਮਤਲਬ ਕਿ ਫੋਨ ਜ੍ਹਿਨਾਂ ਘਟੋ ਘੱਟ ਦੇਖਣ ਬੱਚੇ। ਅਪਣਾ ਪੜ੍ਹਾਈ ਤੇ ਜਿਆਦਾ ਧਿਆਨ ਦੇਣਾ।
ਹਾਂਜੀ ਦੇਖੋ ਅੱਜ ਕੱਲ੍ਹ ਦੀ ਪੜ੍ਹਾਈ ਕਿੰਨੀ ਔਖੀ ਹੈ ਜਿਹੜੇ ਬੱਚੇ ਕਰਨ ਦੇ ਹੈ। ਪਰ ਇਸਦਾ ਅੰਦਾਜ਼ਾ ਬੱਚੇ ਨਾ ਲਗਾ ਸਕਦੇ।
ਹਮ ਇਹਏ।
ਉਹ ਉਹਨਾਂ ਦੀ ਮੈਡਮ ਨੂੰ ਟੀਚਰਸ ਨੂੰ ਦੱਸਣਾ ਪੈਣਾ ਨਾ ਕਿ ਬੱਚੇ ਤੁਹਾਡਾ ਚੰਗੀ ਤਰ੍ਹਾਂ ਅੱਜ ਕੱਲ੍ਹ ਨਹੀਂ ਪੜ੍ਹ ਰਹੇ ਇਹਨਾਂ ਵੱਲ ਧਿਆਨ ਦਿਓ।
ਹਾਂ ਏਹ ਤੇ ਹੈਗੇ।
ਦੇਖੋ ਬੱਚੇ ਵੀ ਦੇਖੋ ਪੇਰੈਂਟਸ ਦੇ ਨਹੀਂ ਆਂਦੇ ਕਾਬੂ ਹਨਾ ਮਾਤਾ।
ਨਹੀਂ ਨਹੀਂ ਨਹੀਂ ਹਾਂਜੀ ਹਾਂਜੀ ਘਰਾਂ ਤੇ ਨੀ ਆਉਂਦੇ ਸਕੂਲ ਅਧਿਆਪਕ। ਭਗੀ ਜਿਹੜੇ ਕਰਦੇ ਆ ਨਾ ਉਹਨਾਂ ਦੇ ਕੰਮ ਅੱਗੇ ਲੱਖਦੇ ਆ। ਸਾਡੇ ਤਾਂ ਆਖੇ ਬਿਲਕੁਲ ਨੀ ਲੱਗਦੇ ਆ।
ਨਹੀਂ ਨਹੀਂ ਜੀ ਅੱਜ ਕੱਲ ਦੇ ਬੱਚੇ ਨੀ ਕਰਦੇ ਹੈਗੇ ਬੱਚਿਆਂ ਦੇ ਕਹਿਣਾ ਦੇ ਮੰਨਦੇ ਹੀ ਨੀ ਨਾ ਪਰ ਪਤਾ ਨਹੀਂ ਇਹਨਾਂ ਨੇ ਕਿਸ ਕਿਸ ਤਰੀਕੇ ਨਾਲ ਇਹਨਾਂ ਨੇ ਸਕੂਲ ਦਾ ਕੰਮ ਕਰ ਵੀ ਲਿਆ ਵਾ ਆਪਣਾ। ਛੁੱਟੀਆਂ ਦਾ ਕੰਮ ਸਾਰਾ ਪ੍ਰੋਪਰ ਕਰ ਲਿਆ ਇਹਨਾਂ ਨੇ।
ਹਾਂ ਇਹ ਤੇ ਹੈ ਕੰਮ ਕੁੁੰਮ ਕਰਕੇ ਤਾਂ ਵਿਹਲੇ ਹੋ ਗਏ ਚਲੋ ਇਹ ਵੀ ਗੱਲ ਚੰਗਾ ਜਦੋ ਕੰਮ। ਕਰੱਲਿਆ ਸਾਨੂੰ ਕੋਈ ਟੈਨਸ਼ਨ ਨੀ ਹੈ।
ਇਹ ਵੀ ਹੁਣ ਇਹ ਵੀ ਸਾਡੀ ਹੈਲਪ ਕਾਰਨ ਹੋਇਆ ਵਾ ਕੰਮ ਐਥੇ। ਮੈਡਮ ਨੇ ਤਾਂ ਸਕੂਲ ਦੇ ਅਧਿਆਪਕਾਂ ਨੇ ਤਾਂ ਕੰਮ ਦੇ ਦਿੱਤਾ।
ਹਾਂ ਉਹਣ ਤਾਂ ਆਪਣੇ ਤਰਫੋਂ ਦੇਤਾ ਸੀਗਾ ਕੰਮ ਬ। ਕਰਨ ਚ ਨਾ ਕਰਨ ਪਰ ਸਾਡਿਆਂ ਨਨੇ ਚਲੋ ਕਰ ਹੀ ਲਏ।
ਹਾਂਜੀ ਹਾਂਜੀ ਫੋਣ ਛੁੱਟੀਆਂ ਤਾਂ ਚਲੋ ਹੁਣ ਬੀਤੀ ਹੀ ਗਈਆਂ ਹਨਾ। ਮੈਂ ਕਿਹਾ ਚਲੋ ਅੱਜ ਭੈਣ ਜੀ ਨਾਲ ਗੱਲ ਕਰਦੇ ਆ। ਪੁੱਛਦੇ ਆ ਵੀ ਤੁਹਾਡੇ ਐਰਕੀ ਬੱਚਿਆਂ ਨੇ ਛੁੱਟੀਆਂ ਚ ਕੀ ਕੰਮ ਕੀਤਾ ਕੀ। ਰਿਆ
ਹਾਂਜੀ ਨਹੀਂ ਤੁਸੀਂ ਬਹੁਤ ਚੰਗਾ ਚੰਗਾ ਹੋਇਆ ਤੁਸੀਂ ਫੋਨ ਕੀਤਾ।
ਹਾਂਜੀ ਤੇ ਮੈਂ ਕਿਹਾ ਚਲੋ ਅੱਜ ਗੱਲ ਕਰਦੇ ਹਾਂ ਇਸ ਬਾਰੇ ਮੈਂ ਭੈਣ। ਹਾਂਜੀ ਹੋਰ ਤੁਹਾਡੇ
ਹਾਂਜੀ ਹਾਂਜੀ ਸਭ ਠੀਕ ਠਾਕ ਹੈ ਭੈਣਜੀ। ਹੈਲੋ।